ਹੈਲੋ ਸਤਿ ਸ੍ਰੀ ਸਤਿ ਸ੍ਰੀ ਅਕਾਲ ਜੀ। ਹੋਰ ਕੀ ਹਾਲ ਹੈ, ਬਹੁਤ ਵਧੀਆ ਤੁਸੀ ਤੁਸੀ ਸੁਣਾਓ
ਕੀ ਕਰਦੇ ਪਏ ਸੀ।
ਬਸ ਹੋਰ
ਮੈਂ ਚਾਹ ਬਣਾਣ ਜਾਣ ਲੱਗੀ ਸੀ ਹੁੰ,
ਹਾਂਜੀ। ਈਵਨਿੰਗ ਅਤੇ ਚਲਦਾ ਰਹਿੰਦਾ ਹੋਰ ਮੈਂ ਤੁਹਾਡਾ ਮੈਂ ਤੁਹਾਨੂੰ ਫੋਨ ਮਿਲਾ ਰਹੀ ਚਲੀ ਤੁਸੀਂ ਚੱਕਿਆ ਨੀ ਪੈਲੇ, ਤੇ ਅ ਤੁਹਾਡਾ ਆ ਹੀ ਗਿਐ। ਔ, ਹਾਂਜੀ। ਮੈਂ ਤੁਹਾਡੇ ਤੋਂ ਪੁੱਛਣਾ ਸੀ ਸਾਡੇ ਨਾ, ਅੱਛਾ। ਅਏ ਠੀਕ ਏ। ਤੁਸੀਂ ਚਾ ਬਣਾ ਰਹੇ ਸੀਨਾ, ਤਾਂ ਤੁਹਾਨੂੰ ਪਤਾ ਨੀ ਲੱਗਿਆ। ਮੈਂ ਨਾ ਤੁਹਾਡੇ ਤੋ ਪੁੱਛਣਾ ਸੀਗਾ ਅ ਗੈਸਟ ਆ ਰਹੇ ਨੇ ਕੱਲ ਨਾ ਸਾਡੇ ਘਰ ਤੇ ਮਮਾ ਤੁਹਾਡੀ ਬੜੀ ਤਾਰਿਫ ਕਰਦੇ ਨੇ ਕਹਿੰਦੇ ਪ੍ਰੀਤੀ ਬੋਤ ਵਧੀਆ। ਮਤਲਬ ਬੌਤ ਅੱਛੇ ਡਿਸਿ਼ਸ਼ ਬਣਾਂਦੇ ਨੇ। ਤੇ ਮੈ ਮੈਂ ਚਲੋ ਮੈਂ ਪੁੱਛ ਪੁੱਛਣੀ ਆ ਕਿ ਗੈਸਟ ਟਾਰੇ ਨੇ ਐਸੀ ਕੋਈ ਸਾਨੂੰ ਵੀ ਡਿਸ਼ ਦੀ ਰੈਸਪ ਪੀ ਦੱਸੋ। ਕੀ, ਹਾਂ ਬਈ ਗੈਸਟ ਵੀ ਖੁਸ਼ ਹੋ ਕੇ ਜਾਨ।
ਨਹੀਂ ਨਹੀਂ ਬੋ ਬਸ ਵਧੀਐ। ਹੁੰ, ਅਛ
ਚਲੋ, ਐ ਤੇ ਤੁਹਾਡੀ ਹਾਂਜੀ, ਹਾਂਜੀ।
ਹਮਮ ਹਮਮ।
ਦੱਸਿਆ ਹੋਣਾ ਮੰਮਾ ਨੇ ਤੁਹਾਨੂੰ।
ਜ਼ਰਾ, ਹਾਂਜੀ ਹਾਂਜੀ।
ਬਸ ਮੈਂ ਤੇ, ਮੈਂ ਤੇ ਮੈਂ ਕਿਹਾ ਚਲ ਹਾਂਜੀ। ਹਾਂਜੀ ਬੋਲੋ।
ਹਾਂ, ਬਸ ਓ ਯਾ ਪਨੀਰ ਬਣਾ ਲਓ।
ਅੱਛਾ।
ਕਰਨਾ। ਬਸ, ਪੈਲੇ ਛੋਟੇ-ਛੋਟੇ ਪਿਆਜ਼ ਕੱਟਣੇ ਨੇ। ਛੋਟ ਛੋਟੇ ਛੋਟੇ ਔਨਾਂ ਨੂੰ ਹਲਕਾ ਜਾ ਫਰਾਏ ਅ ਹਲਕਾ ਜਾ ਕਰਨੈ। ਔਦੇ ਵਿੱਚ
ਭੁੰਨਾ ਉਹਨਾਂ ਨੂੰ
ਜੇ ਤੁਸੀਂ ਫਿਰ ਉਸ ਤੋਂ ਬਾਅਦ ਤੇ ਉਸ ਤੋਂ ਬਾਅਦ।
ਅੱਛਾ। ਚਾਰ ਹਾਂ ਮੈਂ, ਮੈਂ ਨਾ ਤੁਹਾਡੇ ਕੋਲ ਐਕਚੁਲੀ ਨਾ ਤੁਹਾਡੇ ਕੋਲ ਐਕਚੁਲੀ ਪੂਰੀ ਕੁਆਂਟਿਟੀ ਵਾਈਜ਼ ਪੁੱਛਣਾ ਚਾਹੁੰਦੀ ਆ। ਤਾਂ ਕਿ ਕੋਈ ਵੀ ਸਟੈਪ ਮਾਕਸ ਨ ਹੋਵੋ ਮਤਲਬ ਕੋਈ ਵੀ ਮਿਸ ਨਾ ਹੋਏ ਤਾਂ ਕਿ ਲੱਗੇ ਕਿ ਹਾਂ ਬਈ ਤੁਹਾਡਾ ਵੀ ਖਾਦਾ ਸੀ ਮਮੀ ਨੇ ਤੇ ਮੇਰਾ ਵੀ ਸੇਮ ਹੀ ਹੋਵੇ।
ਹਾਂਜੀ ਬਸ ਕੁਝ ਵੀ ਨਹੀਂ ਉਹਦੇ ਵਿੱਚ ਨੀਰ ਸਮਝੋ
ਕਿਲੋ ਪਨੀਰ। ਹਾਂ, ਹਾਂ। ਮੈਂ ਕਹਿਦੀ ਅਦਲ ਦਿਲੋਂ ਪਨੀਰ ਦਾ ਤੁਸੀਂ ਦੱਸ ਦੋ। ਠੀਕ ਹ।
ਹਾਂ ਤਿੰਨ ਲਲੋ, ਤਿੰਨ ਲੈਲੌ ਟਮਾਟਰ ਤੁਸੀਂ ਛੋਟਾ ਛੋਟਾ ਕੱਟ ਕੇ ਉਹਨੂੰ ਨੂੰ ਮਤਲਬ ਭੁੰਨ ਲੈਣਾ ਉਹਦੇ ਵਿੱਚ ਜੀਰਾ ਪਾ ਤਿਨ ਚਾਰ ਇਬਰਾਹੀਮ ਕਰ ਲਓ। ਬਸ ਇਹਨੂੰ ਫਿਰ ਉਹੀ ਪਿਆ ਰਹਿਣ ਦੇ ।ਵਿੱਚ ਪਾ ਦੋ ਫਿਰ ਮੈਨੂੰ ਥੋੜਾ ਜਿਹਾ ਇਹਨੂੰ ਪਕਾਓ। ਬਸ ਨਮਕ ਪਾਦੋ।
ਠੀਕ ਠੀਕ ਐ।
ਪੱਕ ਜਾਏ ਤੇ ਫਿਰ ਹਾਂਜੀ ਉਸ ਤੋਂ ਬਾਅਦ ਕਦੋਂ ਤੁਸੀਂ ਐਡ ਕਰ ਸਕਦੇ ਹੋ। ਆ ਆ ਕਰਦੀ ਇੱਕ ਕੋਲੀ ਦੇ ਕਰੀਬ। ਪਲਾਈ ਐਡ ਕਰ ਦੋ ਤੇ ਤੁਸੀ ਫਿਰ ਬਾਬਾ ਮਾੜੀ ਜੀ ਅੱਧਾ ਚਮਚ ਚੀਨੀ ਪਾ ਹੈਲੋ। ਕੁਝ ਪਾਲੋ ਛੋਟੇ ਵਾਲੇ ਹੁੰਦੇ ਆ ਫਿਰ ਓ-ਉਸ ਤੋਂ ਬਾਅਦ।
ਠੀਕ।
ਜਦੋ ਬਿਲਕੁਲ ਜਦੋਂ ਰੈਡੀ ਜਿਹਾ ਲਗ ਪਤਾ ਲੱਗ ਜੇ ਉਹ ਬੱਬਲਜ਼ ਆਨ ਲੱਗ ਜਾਣ
ਦਿੰਦਾ ਨਾ ਓਸ ਉਸ ਤੋਂ ਬਾਅਦ, ਹਾਂ ਬੱਬਲਜ਼ ਆਨ ਲਗ ਜਾਂਦੇ ਨੇ। ਹਾਂਜੀ।
ਇਹਦੇ ਵਿੱਚ ਪਨੀਰ ਪਾ ਦੋ, ਪਨੀਰ ਮਿਕਸ ਕਰ ਦੋ।
ਠੀਕ ਏ।
ਪਰ ਤੁਸੀ ਪਾ ਵੀ ਸਕ ਤੇ ਔ ਨਈ ਵੀ ਪਾਔਗੇ ਤੇ ਵੀ ਕੋਈ ਗੱਲ ਭ ਯੇ ਇਨ੍ਹਾਂ ਕੂ ਕੰਮ ਈ ਐ
ਨਈ ਔ ਤੇ ਤੁਸੀਂ ਈਜ਼ੀ ਦੱਸਿਐ ਬਿਲਕੁਲ। ਮੈਂ ਕਿਆ ਮੁਸ਼ਕਿਲ ਨਾ ਹੋਵੇ ਕੋਛ, ਹਾਂ ਬੋਤ ਈਜ਼ੀ ਦੱਸਿਆ। ਤੁਸ ਤੇ
ਲੱਲ ਲੀਂ। ਹਾਂ ਇੱਕ ਮਸਾਲੇ ਵਾਲਾ ਕੁਛ ਨਈ ਕਰਨਾ ਬਸ ਟਮਾਟਰ ਔਰ ਪਿਆਜ ਕੀ ਨਾਮ ਏ ਅਪ
ਅੱਛਾ। ਤੇ ਜਿਹੜੇ ਤੁਸੀ ਟਮਾ ਜਿਹੜੇ ਤੁਸੀ ਟਮਾਟਰ ਪਿਆਜ਼ ਕਹਿ ਰੇ ਔ ਗਰਾਇੰਡ ਕਰਨ ਵਾਸ ਤੇ ਐ ਬਿਨਾਂ ਭੁੰਨੇ ਕਰਨੇ ਨੇ ਮਸਾਲੇ ਆਲੇ ਚ ਜਿਹੜੇ ਤੁਸੀ ਦੱਸਦੇ ਪੇ ਔ। ਅ ਟਮਾਟਰ ਪਿਆਜ਼ ਨੂੰ ਗਰਾਇੰਡ ਕਰਨ ਵਾਸਤੇ ਨਹੀਂ, ਨਹੀਂ ਉਹ ਤੇ ਹੁਣ ਮਸਾਲ ਵਾਲੇ ਹਾਂਜੀ ਹਾਂਜੀ।
ਪਹਿਲਾਂ ਬਣਾਓ ਇਹਦੇ ਵਿੱਚ ਦੁੱਧ ਵੀ ਹੁੰਦਾ ਵੇ ਇਹਦੇ ਵਿੱਚ ਦੁੱਧ ਤੇ ਕੀ ਨਾਮ ਹੈ
ਠੀਕ ਹੈ।
ਆਪਣੀ ਜਗਾ ਵੀ ਸਵਾਦ ਬਸ ਹੋਰ ਤੁਸੀਂ ਤੁਸੀ ਊ ਵਾਲਾ ਬਣਾਂਦੇ ਹੋ ਨਾ ਕੀ ਨਾ
ਮੈਂ ਹਾਂ, ਹਾਂ ਸਾਬ ਬੁਦਾਨੇ ਦੀਆਂ ਟਿੱਕੀਆਂ ਬਣਾਉਦੇ ਆ।
ਸਾਬੂਦ
ਹਾਂ, ਹਾਂ ਬਹੁਤ ਵੈਸੇ ਤੇ ਕਾਂਦੇ ਨੇ ਲੇਕਿਨ ਅਸੀਂ ਤੇ ਵਰਤ ਦਾ ਇਨਾ ਨਹੀਂ ਹੈਗਾ ਸਾਨੂੰ। ਸਾਨੂੰ ਤੇ ਬਸ ਟੇਸਟ ਹੈਗਾ ਕਿ ਹਾਂ ਬਈ ਟੇਸਟ ਦੇ ਅਕੋਰਡਿੰਗ ਅੱਛੀ ਲੱਗਦੀ ਤੇ ਅਸੀਂ ਮਨਾ ਲੈਦੇ ਆਂ। ਤੇ ਉਹਦੇ ਵਾਸਤੇ ਤੇ ਸਾਨੂੰ ਸਭ ਤੋਂ ਪਹਿਲੇ ਸਾਬੂਤਾਣਾ ਚਾਹੀਦਾ।
ਬਿਲਕੁਲ ਮੈਂ ਉਹਦੇ ਵਾਸਤੇ ਸਭ ਤੋਂ ਪਹਿਲੇ ਸਾਨੂੰ ਆਧਾ ਕਿਲੋ ਸਾਪਦਾਨਾ ਲੈਣਾ। ਅਗਰ ਤੁਹਾਡੀ ਮਤਲਬ ਤੁਸੀਂ ਅਪ ਆਪਣੇ ਪਰਿਵਾਰ ਦੇ ਅਕੋਰਡਿੰਗ ਦੇਖਣਾ ਕਿ ਕੀ ਤੁਹਾਨੂੰ ਕੁਆਂਟਿਟੀ। ਚਾਹੀਦੀ ਹੈ ਮੈਂ ਅੱਧਾ ਕਿਲੋ ਦੇ ਹਿਸਾਬ ਨਾਲ ਦੱਸ ਰਹੀ ਆਂ ਅੱਧਾ ਕਿਲੋ ਸਾਬੂ ਦਾ ਲੈ ਲੈਣਾ ।ਉਹਨੂੰ ਅਸੀਂ ਇੱਕ ਰਾਤ ਪੂਰਾ ਪਹਿਲੇ ਰਾਤ ਭਘੋ ਕੇ ਰੱਖ ਦੇਣਾ। ਸਵੇਰੇ ਉਹ ਥੋੜਾ ਨਾ ਤੁਜੇਗਾ। ਹਾਂ ਸਾਬੂਦਾਨਾ ਜਿਹੜਾ ਹੁੰਦਾ ਨਾ ਥੋੜਾ ਬਹੁਤ ਹਾਰਡ ਹੁੰਦਾ ਹੈ ਤੇ। ਇਸ ਕਰਕੇ ਉਹਨੂੰ ਅਸੀਂ ਇੱਕ ਰਾਤ ਭਿਗੋ ਕੇ ਰੱਖਣਾ। ਪੂਰੀ ਤੇ ਸਵੇਰੇ ਉਹ ਪੂਰਾ ਸੋਫਟ ਹੋ ਜਾਏਗਾ। ਫਿਰ ਉਹਦਾ ਥੋੜਾ ਨਾ ਪਾਣੀ ਨਿਚੋੜ ਕੇ ਉਹਨੂੰ ਅਲੱਗ ਕਰਕੇ ਅਸੀਂ ਰੱਖ। ਦੇਣਾ ਖੁਲੇ ਬਰਤਨ ਤੇ ਦੂਜੀ ਸਾਈਡ ਅਸੀਂ ਥੋੜੇ ਆ ਜਿੰਨਾ ਹੁਣ ਅੱਧਾ ਕਿਲੋ ਸਾਬੂ ਦਾਣਾ ਲਿਤਾ ਤੇ ਅੱਧਾ ਕਿਲੋ ਤੋਂ ਥੋੜੇ ਜਿਹੇ ਘੱਟ ਆਲੂ ਲੈ ਕਿੰਨਾ ਸੀ ਉਬਾਲ ਲੈਦੇ ਨੇ ਤੇ ਆਲੂਆਂ ਨੂੰ ਅਸੀਂ ਜਦੋਂ ਉਬਲ ਜਾਣਗੇ
ਠੀਕ ਹ ਠੀਕ
ਤੀਨ ਚਾਰ ਵਿਸ਼ਲ ਚੋ ਜੋ ਉਬਲ ਜਾਂਦੇ ਨੇ ਸਾਰੇ ਹੀ ਹੋ ਜਾਂਦੇ ਨੇ ਤੇ ਤੇ ਫਿਰ ਉਹਨਾਂ ਨੂੰ ਅਸੀਂ ਆਲੂਆਂ ਦੇ ਮਿਸ ਤਿਆਰ ਕਰਨੀ ਹ ਤੇ ਉਹਦੇ ਵਿੱਚ ਮਿਕਸ ਕਰ ਦਿੰਦੀ ਹ ਅਸੀਂ ਉਦਾਨੇ ਵਿੱਚ ਜਿਹੜਾ ਸੀ ਲੇਤਾ ਸੀ ਨਾ ਉਹਦੇ ਵਿੱਚ ਮਿਕਸ ਕਿ ਨਮਕ ਪਾ ਕੇ ਨਮਕ ਸਵਾਦ ਅਨੁਸਾਰ ਪਾ ਲਓ ਆਪਣੇ ਜੀ ਮਿਰਚ ਪਾਓ ਸੁੱਕਾ ਧਨੀਆ ਪਾਓ ਤਾਂ ਅਚਨ ਆ ਪਾਊਡਰ ਪਾਓ ਔਰ ਕਿਚਨ ਕਿੰਗ ਅਗਰ ਤੁਸੀਂ ਯੂਜ ਕਰਦੇ ਹੋ ਤੇ ਉਹ ਤੁਹਾਡੀ ਇੱਛਾ ਇਹ ਪਾਓ ਤੇ ਠੀਕ ਹ ਅਦਰਵਾਈਜ਼ ਰਹਿਣ ਦੋ ਤੇ ਫਿਰ ਉਹ ਹਾਂ ਤੇ ਬਸ ਫਿਰ ਉਹਨੂੰ ਪਾ ਲਓ ਤੁਸੀਂ ਅੱਛੀ ਤਰ੍ਹਾਂ ਮਿਕਸ ਕਰਕੇ ਨਾ ਉਹਦਾ ਇੱਕ ਬੈਟਰ ਜਿਹਾ ਬਣ ਜਾਏਗਾ ਹਾਰਡ ਜਾ ਜਿਵੇਂ ਆਟਾ ਗੁੰਨਿਆ ਉਸ ਤਰੀਕੇ ਦਾ ਬੈਟਰ ਬਣ ਜਾਏਗਾ ਅੱਛਾ ਦੇ ਦੋ ਉਹਨੂੰ ਫਿਰ ਅਸੀਂ ਟਿੱਕੀਆਂ ਦੀ ਸ਼ੇਪ ਦੇਨੀ ਆ ਆਪਣੇ ਹੱਥਾਂ ਨਾਲ ਇਕ ਦੀ ਸ਼ੇਪ ਦੇ ਕੇ ਅੱਸੀ, ਆ ਦੂਜੇ ਸਾਇਡ ਤੇ ਅੱਸੀ ਆ ਗੈਸ ਤੇ ਗੈਸ ਤੇ ਤੇਲ ਰੱਖ ਤੇਲ ਨੂੰ ਪੂਰੀ ਤਰ੍ਹਾਂ ਸੜਨ ਦੇਣਾ ਕੜਾਹੀ ਵਿੱਚ ਰੱਖਣਾ ਅਗਰ ਤੁਸੀਂ ਕਟ ਕੁਆਂਟਿਟੀ ਵਿੱਚ ਅਗਰ ਤੁਸੀਂ ਬਣਾ ਰਹੇ ਹੋ ਆ ਟੀ ਨੂੰ ਤੇ ਤੁਸੀਂ ਤਵੇ ਤੇ ਵੀ ਬਣਾ ਸਕਦੇ ਹੋ ਇਨ ਕੇਸ ਅਗਰ ਤੁਸੀਂ ਉਹਦੇ ਚ ਬਣਾ ਰਹੇ ਹੋ, ਕੜਾਹੀ ਚ ਤੇ ਫਿਰ ਬਣਾ ਰਹੇ ਓ ਤਾਂ ਕੜਾਹੀ ਚ ਜ਼ਿਆਦਾ ਸਹੀ ਰਹਿੰਦਾ ਤੇ ਬਾਕੀ ਫਿਰ ਅਸੀਂ ਅ ਸਾ
ਤੇ ਹੋ ਜਾਂਦੀਆਂ ਨੇ ਨਾ ਹਾਂ।
ਹਾਂ। ਉਹਦੇ ਨਾਲ, ਇਹ ਰਹਿੰਦਾ ਹੈ ਕਿ ਡੀ ਫਰਾਈ ਹੋ ਜਾਂਦੇ।ਤਵੇ ਤੇ ਜਿਆਦਾ ਟਾਈਮ ਲੱਗਦਾ ਤੇ ਫੇਰ ਅਸੀਂ ਉਹਨੂੰ ਫਰਾਈ ਕਰ ਲੈਣਾ ਤੇ ਬਸ ਟਿੱਕੀਆਂ ਤਿਆਰ ਨੇ। ਹਾਂ, ਤੇ ਥੋੜਾ ਉਹਨੂੰ ਲੈਣੀ ਏ ਤੇ ਉਹਦੇ ਉੱਤੇ ਥੋੜਾ ਧਨੀਆ ਵਗੈਰਾ ਤੁਸੀਂ ਅ ਉੱਪਰ
ਇਹਦੇ ਵਿੱਚ ਅਸੀਂ ਉਹ ਵੀ ਐਡ ਕਰ ਸਕਦੇ।
ਸਕਦੇ ਆਂ।ਜਦੋਂ ਇਹਦੀ ਟਿੱਕੀਆਂ ਬਣਾਨੀਆਂ ਨੇ।
ਖਾਲੀ ਉਹ ਤੇ, ਮੈਂ ਤੇ ਕਦੀ ਨਹੀਂ ਕੀਤਾ। ਬਾਕੀ ਕਿਉਂਕਿ ਸਾਬ ਸਾਬੂਦਾਣੇ ਦਾ ਆਪਣਾ ਹੀ ਇੱਕ ਅਲਗ ਟੇਸਟ ਹੁੰਦਾ ਨਾ। ਮੈ-ਮੈਦੇ ਦਾ ਟੇਸਟ ਥੋੜਾ ਅਲਗ ਹੁੰਦਾ। ਸਾਬੂਦਾਨੇ ਦਾ ਅਲੱਗ ਹੁੰਦਾ। ਫੇਰ ਉਹ ਥੋੜਾ ਮੈਦੇ ਦਾ ਟੇਸਟ ਆ ਜਾਏਗਾ। ਹੋਰ ਤੇ ਕੁਛ ਨੀ।ਵੈਸੇ ਮੈਂ ਕਦੇ ਕੀਤਾ ਨੀ। ਕਰਨ ਨੂੰ ਤੇ ਤੁਸੀਂ ਐਡ ਕਰ ਹੀ ਸਕਦੇ ਹੋ।ਕੌਰਨ ਫਲੋਰ ਐਡ ਕਰ ਲਓ ਕਿਉਂਕਿ ਕ੍ਰ ਕ੍ਰੰਚੀ ਜਾ ਹੋ ਜਾਏਗਾ ਨਾ ਥੋੜਾ ਪਨ ਉਹਦੇ ਨਾਲ ਤੇ ਬਾਕੀ ਉਹਦੇ ਨਾਲ ਅਸੀਂ ਚਟਨੀ ਆਪਣੇ ਆਪ ਤਿਆਰ ਕਰ ਸਕਦੇ ਆ। ਸੋਸ ਵਗੈਰਾ ਘਰ ਤਿਆਰ ਕਰ ਲਓ। ਧਨੀਏ ਦੀ ਕਰ ਲੋ, ਜਾ ਫਿਰ ਪੁਦੀਨੇ ਦੀ ਕਰ ਲਓ। ਉਹ ਤੁਹਾਡੇ ਤੇ ਡਿਪੈਂਡ ਕਰਦਾ। ਅਗਰ ਤੁਸੀਂ ਟੋਮੈਟੋ ਕੈਚਅਪ ਖਾਣਾ ਜਿਆਦਾ ਪਸੰਦ ਕਰਦੇ ਹੋ। ਤੇ ਉਹ ਕਰ ਲਓ। ਧਨੀਏ ਦੀ ਚਟਨੀ ਤੇ ਆਉਂਦੀ ਹੋਏਗੀ ਤੁਹਾਨੂੰ। ਬਣਾ ਲੈਂਦੇ ਹੋਣੇ। ਤੇ ਉਹਦੇ ਵਿੱਚ, ਹਾਂ ਥੋੜਾ ਧਨੀਏ ਦੀ ਚਟਨੀ ਹਾਂਜੀ। ਤੇ ਤੁਸੀਂ ਮੇਥੀ ਰੱਖਦੇ ਹੋ
ਹੈਲੋ। ਹਾਂ ਬਸ ਫਿਰ ਉਹ ਬਸ ਚੀਨੀ ਐਡ ਨਹੀਂ ਕਰਨੀ। ਉਹਦੇ ਚ ਹੋਰ ਤੇ ਕੁਛ ਨਹੀਂ ਆ ਹਾਂ ਤੇ ਕੀ ਥੋੜਾ ਨਾ ਲਸਣ ਜਿਆਦਾ ਭੰਨਿਆ ਸੀ ਚਟਨੀ ਜ ਉਹਦਾ ਨਾ ਸਾਬੂਤਾ ਟੇਸਟ ਜਿਹੜਾ ਨਾ ਉਹਦਾ ਨਿਖਰ ਜਾਂਦਾ ਨਹੀਂ ਸਾਰੀ ਹੋਈ ਵੈਸੇ ਤੇ ਉਹਦੇ ਚ ਕੁਝ ਪਾਉਂਦੇ ਨਹੀਂ। ਸਾਬੂ ਦਾਣੇ ਤੇ ਮਸਾਲੇ ਪਾਣੇ ਹੁੰਦੇ ਨੇ ਅਸੀਂ। ਤੇ ਫਿਰ ਅਸੀਂ ਚਕਨੀ ਜਾਇਟ ਕਰ ਦਿੰਨੇ ਆ ਥੋੜਾ
ਪੇਸਟ
ਨਹੀਂ, ਨਹੀਂ ਅਸੀਂ ਕਿਉਂ ਨੂੰ ਭਾਵੇ ਭੁਨ ਕੇ ਨਹੀਂ, ਨਹੀਂ। ਅਸੀਂ ਸਿਰਫ ਲਸਣ ਨੂੰ ਕੁੱਟ ਹਾਂਜੀ ਉਹਦੇ ਵਿੱਚ ਹੀ ਐਡ ਕਰਦਾ ਚਟਨੀ ਦੇ ਟਾਈਮ ਦੇ ਵਿੱਚ ਨਾ ਟੀਮ ਬਣਾਉਣ ਦੇ ਟਾਈਮ ਮਿਕਸ ਕਰ ਦੋ ਉਹਨੂੰ ਵੀ। ਬਾਕੀ ਤੁਸੀਂ ਮੈਂ ਤੁਹਾਡਾ ਪਨੀਰ ਵੀ ਡਰਾਈ ਟਰਾਈ ਕਰਾਂਗੀ ਤੇ ਤੁਸੀਂ ਮੇਰੇ ਹਿਸਾਬ ਕਿਤਾਬ ਨੂੰ ਦਿੱਤੀ ਕਿ ਟਰਾਈ ਕਰਨਾ।
ਬਿਲਕੁਲ, ਬਿਲਕੁਲ ਕੁਲ ਨਹੀ ਬੂਟੇ ਨਾਲ ਦੱਸੀਏ
ਹਾਂ ਤੁਹਾਡਾ ਵੀ ਤਰੀਕਾ ਤੇ ਬੜਾ
ਤੁਹਾਨੂੰ ਕਿੱਦਾਂ ਦੀ ਬਣੀਆਂ ਸੀ ਫਿਰ ਟਿਕਿਆਂ ਆਂ। ਹਾਂ, ਬਿਲਕੁਲ ਆਸਾਨ ਸੀ ਹੂ ਚਲੋ ਵਧੀਆ ਲਗਿਆ ਤੁਹਾਡੇ ਨਾਲ ਗੱਲ ਕਰਕੇ ੳਕੇ ਜੀ ਬਾਯ
ਤੁਹਾਡੇ ਨਾਲ ਗੱਲ ਕਰਕੇ ਮੈਨੂੰ ਵੀ ਅੱਛਾ ਲਗੀਆਂ। ਠੀਕ ਉਕੇ ਬਾਏ, ਬਾਏ।